ਵਧੀਆ ਤੁਸੀਂ ਦੱਸੋ?
ਵਧੀਆ ਜੀ ਕੀ ਕਰਦੇ ਸੀ?
ਕੁੱਝ ਨੀ ਰੈਸਟ ਕਰ ਰੀ ਹਜੇ ਤਾਂ ਮੈ ਸ਼ੁਰੂ
ਹੋਗੀਆਂ ਛੁੱਟੀਆਂ।
ਹਾਂਜੀ ਛੁੱਟੀਆਂ ਈ ਆ।
ਠੀਕ ਕਾਲੇਜ ਕਦੋਂ ਲੱਗਣੇ।
ਤਾਂ ਹਜੇ ਪਿਆ ਏ ਇੱਕ ਮਨਥ ਉਸ ਤੋਂ ਬਾਅਦ ਕੰਟੀਨਿਊ ਹੋਣੀ।
ਓਕੇ ਹੋਰ?
ਹੋਰ ਬਸ ਵਧੀਆ ਤੁਸੀਂ ਦੱਸੋ ਘਰੇ ਸਭ ਠੀਕ?
ਸਾਰੀ ਵਧੀਆ, ਤੁਸੀਂ ਦੱਸੋ? ਹਾਂਜੀ ਖਾਣਾ ਖਾ ਲੇਆ।
ਠੀਕ ਐ, ਗਰਮੀਂ ਬਹੁਤ ਐ।
ਹਾਂਜੀ ਗਰਮੀਂ ਤਾਂ ਬਹੁਤ ਜਾਦਾ ਏ। ਕਾਫੀ ਵਨ ਵੀਕ ਹੋ ਗਿਆ ਹੁਣ ਯਾਦੀ ਹੀ ਪੈ ਰਈ ਆ ਗਰਮੀਂ
ਹਾਂਜੀ ਮੀਂ ਮੂ ਵੀ ਨੀ ਆ ਰਏ ਨਾ
ਹਾਂਜੀ ਬਾਰਿਸ਼ ਤਾਂ ਫੇਰ ਵੀ ਥੋੜਾ ਜੇਆ ਠੰਡਾ ਹੋ ਜਾਂਦਾ ਏ।
ਹਾਂ ਏਨੀ ਗਰਮੀਂ ਵੇਚ ਤਾਂ ਬੰਦਾ ਪਹਾੜਾਂ
ਹੂੰ ਗਏ ਤੁਸੀਂ ਕੀਤੇ?
ਹਾਂਜੀ ਗਏ ਸੀ ਅਸੀਂ, ਲਾਸਟ ਮੰਥ ਗਏ ਸੀ ਅਸੀਂ-ਅਸੀਂ ਸ਼ਿਮਲਾ ਗਏ ਸੀਗੇ ਬੜਾ ਵਧੀਆ ਐਕਸਪੀਰੀਅੰਸ ਸੀਗਾ ਉਦੋਂ ਨਵੀਂ-ਨਵੀਂ ਗਰਮੀਂ ਪੈਣ ਲੱਗੀ ਸੀ ਤੇ ਨਵੀਂ-ਨਵੀਂ ਥੋੜੀ ਜੀ ਮਤਲਬ ਸ਼ੁਰੂ ਜੇ ਹੋਈ ਸੀ। ਓਦੋਂ ਈ ਅਸੀ ਤਾਂ ਚੱਲ ਗੇ ਸੀਗੇ ਬੜਾ ਵਧੀਆ ਲੱਗਾ।
ਓਕੇ।
ਓਥੇ ਅਸੀਂ ਸਾਰੀ ਵਿਦ ਫੈਮਲੀ ਗਏ ਸੀਗੇ ਸੈਵਨ ਮੈਂਬਰ ਤੇ ਬੜਾ ਮਜ਼ਾ ਆਏਆ ਓਥੇ। ਅਸੀਂ ਬੱਸ ਤੋਂ ਈ ਗਏ ਸੀ ਵੈਸੇ ਤਾਂ ਏਥੋਂ ਹਨਾ ਬੱਸ ਤੋਂ ਚੱਲ ਗੇ ਤੇ ਸਾਨੂੰ ਲਾ ਤਾ ਸੀਗਾ ਓਥੇ ਫੇਰ ਅਸੀਂ ਜਾ ਕੇ ਰੈਸਟ ਕੀਤੀ ਹਨਾ ਤੇ ਫੇਰ ਅਸੀਂ ਥੋੜਾ ਟਾਈਮ ਪੈਲਾਂ ਟਰੈਵਲ ਦੀ ਜੇੜੀ ਥਕਾਨ ਸੀ ਓ ਨਿਪਟਾ ਲੀ ਓ ਰੈਸਟ ਕਰ ਲੀ ਫੇਰ ਅਸੀਂ ਘੁੰਮਣ ਚੱਲ ਗੇ ਤੇ ਬੌਤ ਮਜ਼ਾ ਆਏਆ ਅਸੀਂ ਘੱਟੋ-ਘੱਟ ਓਥੇ ਦਸ ਕੁ ਦੇਨ ਲਾ ਕੇ ਆਦੇ ਤੇ ਬੌਤ ਮਜ਼ਾ ਆਏਆ ਸਾਨੂੰ ਓਥੋਂ ਦੇ ਪਹਾੜ ਓਥੋਂ ਦਾ ਵੈਦਰ ਬਹੁਤ ਰਿਲੈਕਸਿੰਗ ਸੀਗ ਸੀਗਾ।
ਹਾਂਜੀ ਏ ਤੋਂ ਹੈ।
ਹਾਂਜੀ ਤੇ ਹੋਰ? ਹਾਂਜੀ।
ਪੀਕਸ ਵਗੈਰਾ ਕੀਤੀਆਂ ਵਾਦੂ ਫੇਰ
ਹਾਂਜੀ ਬੌਤ ਅਸੀਂ ਟਰੈਵਲਿੰਗ ਕੀਤੀ ਓਥੋਂ ਦੇ ਮੋਲਸ ਘੁੰਮੇ ਹੈ ਨਾ ਓਥੇ ਦੇ ਫੇਮਸ ਮੰਦਰ ਗਏ ਸੀ ਓਥੋਂ ਦੀਆਂ ਫੋਟੋਗ੍ਰਾਫਸ ਹੈਗੀਆਂ ਤੇ ਅਸੀਂ ਬੌਤ ਰਸੇ ਕੀਤਾ। ਪਹਾੜਾਂ ਤੇ ਜਾ-ਜਾ ਕੇ ਹਾਂਜੀ ਫੈਮਲੀ ਨਾਲ ਗਏ ਸੀਗੇ।
ਓਕੇ। ਵਧੀਆ ਫੇਰ ਤੋਂ ਚਲੋ ਇੰਜੋਏ ਹੋ ਗੇਆ
ਹਾਂਜੀ ਏਕ ਓਥੇ ਬਾਰਿਸ਼ ਵੀ ਹੈ ਨਾ ਬੇਮੌਸਮ ਜੀ ਵੀ ਛੇਤੀ ਪੈ ਜਾਂਦੀ ਆ ਬੜਾ ਵਦੀ ਵਧੀਆ ਲੱਗਦਾ ਸੀਗਾ ਵੀਊ
ਪੈਂਦੀ ਹੋਣੀ ਆ।
ਨੀ ਹਜੇ ਨੀ ਓ ਮਤਲਵ ਗਰਮੀ ਚ ਨੀ ਪੈਂਦੀ ਓ ਸਰਦੀ ਚ ਪੈਂਦੀ ਆ।
ਠੀਕ ਐ, ਊ ਵੈਸੇ ਠੰਡਾ ਈ ਹੋਊਗਾ ਓਦਰ ਤੋਂ?
ਹਾਂਜੀ ਓਦਰ ਤਾਂ ਠੰਡਾ ਬਾਰੀਸ਼ ਹੁੰਦੀ ਰਹਿੰਦੀ ਆ ਵਧੀਆ ਪਹਾੜਾਂ ਚ ਬੜਾ ਵਧੀਆ ਲੱਗਦਾ ਏ ਏਦਾਂ ਲੱਗਦਾ ਹੁੰਦਾ ਵੀ ਹਾਂ ਏਥੇ ਗੱਲ ਲਾਗ ਲੱਗ ਕੇ ਲਾ ਕੇ ਰੈਣ ਲੱਗ ਜੀਏ ਐਦਾਂ ਹੁੰਦਾ।
ਹਾਂਜੀ ਏ ਤੋ ਹੈ ਕਿਉਂਕੀ ਏਦਰਲੀ ਸਾਈਡ ਅਪਣੀ ਗਰਮੀ ਬੜੀ ਆ ਨਾ
ਓਥੇ ਫੇਰ ਅਸੀਂ ਓਥੋਂ ਦਾ ਲੋਕਲ ਟਰਾ ਖਾਣਾ ਟਰਾਈ ਕੀਤਾ। ਉਹਨਾਂ ਦੇ ਕਸਟਮਸ ਡਾਂਸ ਵਗੈਰਾ ਉੱਥੇ ਇੱਕ ਮਤਲਬ ਸੀਗਾ ਉਹ ਸ਼ੋਅ ਕਰ ਰਹੇ ਸੀ ਵੀ ਹੈ ਨਾ ਇੱਦਾਂ ਤੇ ਬੜਾ ਅਸੀਂ ਇੰਜੋਏ ਕੀਤਾ ਉਹਨਾਂ ਨੂੰ।
ਓਕੇ
ਹਾਂਜੀ ਗਾਉਂ ਜੇਹਾ ਸੀ ਉੱਥੋਂ ਮਤਲਬ ਉਹਨਾਂ ਦੇ ਲੋਕਲ ਖਾਣਾ, ਲੋਕਲ ਲੋਕ ਤੇ ਉਹਨਾਂ ਨਾਲ ਅਸੀਂ ਗੱਲਾਂ ਕੀਤੀਆਂ ਅਸੀਂ ਆਪਦੀ ਫੈਮਿਲੀ ਬਾਰੇ ਦੱਸਿਆ ਵੀ ਅਸੀਂ ਇੱਦਾਂ ਵਿਜਿਟ ਕਰਨ ਆਏ ਹਾਂ ਤੇ ਰੋਟੀ ਉਹਨਾਂ ਨੇ ਆਪ ਕਿਵੇਂ- ਕਿਵੇਂ ਹਨ ਇਹ ਲਿਵਿੰਗ ਸਟਾਈਲ ਆ।
ਠੀਕ ਹੈ, ਠੀਕ ਹੈ, ਹੋਰ -ਹੋਰ?
ਹਾਂਜੀ ਹੋਰ ਤੁਸੀ ਦੱਸੋ? ਹਾਂਜੀ, ਅਸੀਂ ਜਾਦਾ ਹਾਂ ਤੁਸੀਂ
ਅੱਛਾ! ਹੁਣ ਕਿੱਥੇ, ਅਸੀਂ ਗਏ ਸੀਗੇ ਅਸੀਂ ਵੀ ਲਾਸਟ ਵੀਕ ਹੀ ਜਾ ਕੇ ਆਏ ਹਾਂ। ਹੈਲੋ! ਅਸੀਂ ਲਾਸਟ ਵੀਕ ਅਨੰਦਪੁਰ ਚ -ਆਏ ਸੀਗੇ ਉੱਥੇ ਅਸੀਂ ਬੜਾ ਘੁੰਮੇ, ਬਹੁਤ ਮਜ਼ਾ ਆਇਆ। ਸਾਰੇ ਗੁਰਦੁਆਰੇ। ਹਾਂਜੀ, ਮੱਥਾ ਟੇਕਿਆ ਗੁਰਦੁਆਰੇ ਸਾਹਿਬ ਫਿਰ ਇੱਕ ਦਿਨ ਨੈਣਾ ਦੇਵੀ ਜਾ ਕੇ ਆਏ ਮੰਦਿਰ ਉੱਥੇ ਜਿੱਦਣ ਜਾਣਾ ਸੀ, ਉੱਥੇ ਬਾਰਿਸ਼ ਹੋ ਰਹੀ ਸੀ ਬਹੁਤ ਹੀ ਜ਼ਿਆਦਾ ਵਧੀਆ ਰਿਹਾ। ਕਿਉਕਿ ਸੀੜੀਆਂ ਚੜਦੇ ਆ ਨਾ। ਉੱਥੇ ਗਏ ਜਦੋਂ ਰਸਤੇ 'ਚ ਥੋੜਾ ਜਿਹਾ ਸਾਹ ਲੈ ਲੈਂਦੇ ਸੀ ਬੜਾ ਮਜ਼ਾ ਆਇਆ। ਉੱਥੋਂ ਬਹੁਤ ਕੁੱਛ ਖ ਕੇ ਵੀ ਲੈ ਕੇ ਆਉਂਦਾ ਸੀ। ਬਜ਼ਾਰ ਘੁੰਮਿਆ ਰਾਤ ਨੂੰ, ਬੜਾ ਵਧੀਆ ਲੱਗਾ। ਫਿਰ ਅਸੀਂ ਵਿਰਾਸਤੇ ਖਾਲਸਾ ਗਏ। ਉੱਥੇ ਘੁੰਮਿਆ ਉੱਥੇ ਪਿਕਸ ਕੀਤੀਆਂ, ਅਸੀਂ ਵੀ ਫੈਮਲੀ ਨਾਲ ਗਏ ਸੀਗੇ ਅਸੀਂ। ਅ ਇੱਕ ਮੇਰੀ ਭੂਆ ਦੀ ਕੁੜੀ ਸੀ ਨਾਲ, ਉਹ ਆਈ ਸੀਗੀ। ਅਸੀਂ ਉਹਨੂੰ ਵੀ ਨਾਲ ਹੀ ਲੈ ਗਏ। ਅਸੀਂ ਪੰਜ- ਛੇ ਜਣੇ ਗਏ ਉੱਥੇ ਫੇਰ ਘੁੰਮੇ ਪਿਕਸ- ਕੀਤੀਆਂ ਵਾਧੂ। ਬਹੁਤ ਜ਼ਿਆਦਾ ਵਧੀਆ ਖਾਣਾ ਸੀ ਉੱਥੇ, ਉਹ ਟਰਾਈ ਕੀਤਾ। ਬਹੁਤ ਮਜ਼ਾ ਆਇਆ।
ਠੀਕ ਹੈ, ਚਲੋ ਵਧੀਆ ਗੱਲ ਐ।
ਹਾਂਜੀ।
ਹੋਰ ਫਿਰ? ਉੱਥੋਂ ਦਾ ਵੇ ਵੈਦਰ ਕਿਵੇਂ ਦਾ ਸੀਗਾ?
ਉੱਧਰ ਤਾਂ ਵੈਦਰ ਆਪਣੇ ਅਕੋਡਿੰਗ ਹੀ ਸੀਗਾ, ਗਰਮੀ ਹੈਗੀ ਸੀ ਉੱਧਰ ਜ਼ਿਆਦਾ।
ਜ਼ਿਆਦਾ ਗਰਮੀ ਸੀ?
ਹਾਂਜੀ, ਉਹ ਆਪਣੇ ਅਕੋਰਡਿੰਗ ਹੀ ਹੁੰਦਾਏ, ਜਿਵੇਂ ਇੱਧਰ ਗਰਮੀ ਆ ਉੱਧਰ ਵੀ ਗਰਮੀ ਓਹੀ ਆ। ਉਹ ਜਿੱਦਰ ਜੇ ਬਾਰਿਸ਼ ਪੈ ਜਾਂਦੀ ਆ, ਤਾਂ ਫ਼ਿਰ ਤਾਂ ਥੋੜ੍ਹਾ ਜਾ ਠੰਢਾ ਹੋ ਜਾਂਦਾ ਏ।
ਠੀਕ ਹੈ ਚਲੋ
ਹਾਂਜੀ। ਹਮ
ਹੋਰ ਫਿਰ
ਹੋਰ ਬਸ ਵਧੀਆ।
ਵਿਜ਼ਿਟ ਕਰਨ ਲਈ ਤਾਂ ਟਰੈਵਲ ਕਰਨ ਲਈ ਤਾਂ ਇੱਕ ਗੋਲਡਨ ਟੈਂਪਲ ਹੈਗਾ ਇਨਾਂ ਦੇ ਨੇੜੇ ਆ, ਹਨਾ। ਗੋਲਡਨ ਟੈਂਪਲ ਬੰਦਾ ਜਾਵੇ, ਉੱਥੇ ਬੜਾ ਵਧੀਆ ਲੱਗਦਾ ਉੱਥੇ ਵੀ।
ਗਏ ਓ ਤੁਸੀਂ?
ਹਾਂਜੀ ਅਸੀਂ ਗਏ ਸੀਗੇ। ਅਸੀਂ ਵੀ ਅਸੀਂ ਜਾਨੇ ਰਹਿਨੇ ਆ ਕਿਉਂਕਿ ਓ ਸਾਡੇ ਨੀਅਰ ਆ, ਜਿਵੇਂ ਕਿ ਸ਼ਿਮਲਾ ਜਾ ਏਦਾਂ ਏ ਤਾਂ ਏ ਪਲੇਸਿਸ ਆ ਇਹ ਦੂਰ ਪੈ ਜਾਂਦੀਆਂ। ਹਨਾ ਜਿਵੇਂ ਆਗਰਾ ਏ, ਅਸੀਂ ਤਾਜ ਮਹਿਲ ਵੀ ਵਿਜਿਟ ਕਰਨ ਗਏ ਸੀਗੇ।
ਠੀਕ ਐ।
ਹਾਂਜੀ, ਹੁਣ ਸਾਡਾ ਨੈਕਸਟ ਪਲੈਨ ਬਣ ਰਿਆ ਕਿ ਅਸੀਂ ਕੇਰਲਾ ਵੱਲ ਨੂੰ ਟਰੈਵਲ ਕਰੀਏ, ਉੱਧਰ ਵੀ ਬਹੁਤ ਵਧੀਆ ਵੈਦਰ ਐ ਕਹਿੰਦੇ।
ਹਾਂਜੀ।
ਹਾਂਜੀ।
ਹੋਰ
ਹੋਰ ਬਸ ਤਾਜ ਮਹਿਲ ਸਾਨੂੰ ਚਾਰ ਪੰਜ ਦਿਨ ਅਸੀਂ ਉੱਥੇ ਘੁੰਮ ਕੇ ਆਏ ਸੀ ਤੇ ਵਧੀਆ ਲੱਗਾ।
ਅਸੀਂ ਵੀ ਗਏ ਸੀਗੇ।
ਕਿੱਥੇ?
ਅਸੀਂ ਜੈਪੁਰ ਉੱਥੇ ਗਏ ਸੀ, ਰਾਜਸਥਾਨ ਜੈਪੁਰ ਟ੍ਰਿਪ ਬਣਿਆ ਸੀਗਾ ਸਾਡਾ। ਤੇ ਉਦੋਂ ਗਏ ਉੱਥੇ ਅਸੀਂ ਬੜਾ ਘੁੰਮੇ ਉੱਥੇ ਕਿਉਂਕਿ ਸਾਡੇ ਟੀਚਰਸ ਅ ਲੈ ਕੇ ਗਏ ਸੀਗੇ। ਕਾਫੀ ਜਾਣੇ ਸੀ ਫਰੈਂਡਸ ਨਾਲ ਗਏ ਸੀਗੇ ਬੜਾ ਮਜ਼ਾ ਆਇਆ।
ਅੱਛਾ ਫਿਰ, ਮਤਲਬ ਟ੍ਰਿਪ ਤੇ ਗਏ ਸੀਗੇ। ਟ੍ਰਿਪ ਤੇ ਗਏ ਸੀ ਜੀ।
ਹਾਂਜੀ, ਟ੍ਰਿਪ ਗਏ ਸੀ ਉੱਥੇ ਸਾਰਾ ਉਹਨਾਂ ਦਾ ਕਲਚਰ ਦੇਖਿਆ ਉੱਥੇ ਖਾਧਾ ਵਧੀਆ ਘੁੰਮੇ ਪਿਕਸ ਵਗੈਰਾ ਤੋਂ ਆਪਾਂ ਚਲੋ ਕਰਦੇ ਐ ਟਰੈਵਲਿੰਗ ਤੇ। ਓਤਾਂ ਆਪਣੀ ਫਸਟ ਪ੍ਰੋਰੇਟੀ ਹੁੰਦੀ ਆ, ਕਿਉਂਕਿ ਮੈਮੋਰੀਜ਼ ਇਕੱਠੀਆਂ ਕਰਨੀਆਂ ਹੁੰਦੀਆਂ ਐ। ਤੇ ਵਧੀਆ ਸੀਗਾ ਕਰਨੀ ਚਾਹੀਦੀ ਏ ਹਰੇਕ ਬੰਦੇ ਨੂੰ ਟਰੈਵਲਿੰਗ।
ਹਾਂਜੀ ਉੱਥੋਂ ਦਾ ਹਵਾ ਮਹਿਲ ਬਹੁਤ ਫੇਮਸ ਆ।
ਹਾਂਜੀ।
ਤੇ ਉੱਥੇ ਤਾਂ ਲੋਕ ਲ ਫੂਡ ਵੀ ਕਾਫੀ ਫੇਮਸ ਆਾਂ, ਹਾਂਜੀ ਮੈਂ ਬਹੁਤ ਟਾਈਮ ਪਹਿਲਾਂ ਦੀ ਗਈ ਸੀਗੀ। ਤੇ ਮੈਨੂੰ ਬਹੁਤ ਵਧੀਆ ਲੱਗਾ ਸੀਗਾ। ਉੱਥੇ ਦਾ ਲੋਕਲ ਫੂਡ ਮੈਨੂੰ ਤਾਂ ਇੱਦਾਂ ਹੁੰਦਾ ਵੀ ਜਾ ਕੇ ਹਨਾ ਪਹਿਲਾਂ ਤਾਂ ਆਪਾਂ ਫੂਡ ਟਰਾਈ ਕਰੀਏ ਹਨਾ। ਉੱਥੋਂ ਦਾ ਕਿਤੇ ਦੀ ਇਨਵਾਇਰਮੈਂਟ ਬਾਰੇ ਪਤਾ ਲੱਗਦਾ ਹਨਾ।
ਹਾਂਜੀ।
ਵੀ ਕਿਵੇਂ ਦੇ ਜਿਵੇਂ ਕਿ ਹੁਣ ਓ ਖਾਂਦੇ ਆ ਹਨਾ ਦਾਲ ਬਾਟੀ ਖਾਂਦੇ ਆ।
ਹਾਂਜੀ।
ਮੈਨੂੰ ਬਹੁਤ ਪਸੰਦ ਆਈ ਸੀ।
ਠੀਕ ਐ ਉੱਥੋਂ ਅਸੀਂ ਕਾਫੀ ਕੁਛ ਖਰੀਦਿਆ ਉਨਾਂ ਦੀ। ਜਵੈਲਰੀ ਮੈਨੂੰ ਬੜੀ ਵਧੀਆ ਲੱਗਦੀ ਐ ਜਿਵੇਂ ਏਅਰਿੰਗਸ ਵਗੈਰਾ ਬੈਂਗਲਸ ਰਾਜ ਕਾਂ ਟੇ ਬੜੇ ਸੋਹਣੇ ਹੁੰਦੇ ਆ।
ਹਾਂਜੀ।
ਓ ਮੈਂ ਇਥੇ ਉੱਥੋਂ ਫਿਰ ਖ਼ਰੀਦ ਕੇ ਲੈ ਕੇ ਆਈ ਸੀ ਆਪਣੇ ਲਈ। ਨਾਲੇ ਆਪਣੀ ਫਰੈਂਡਸ ਦੇ ਲਈ ਨਾਲ ਖਰੀਦੇ।
ਜੀ।
ਹਾਂਜੀ।
ਨਾਲੇ ਘਰ ਵਾਸਤੇ ਲਿਉਂਦਾ ਹੋਣਾ।
ਹਾਂਜੀ।
ਗਿਫਟਸ।
ਹੋਰ
ਬਸ।
ਹੁਣ ਜਾਣਾ ਤੁਸੀਂ ਕਿਤੇ। ਕਿੰਨੀਆਂ ਰਹਿ ਗਈਆਂ ਛੁੱਟੀਆਂ ਤੁਹਾਡੀਆਂ।
ਕਿਤੇ ਜਾਣਦਾ।
ਹਾਂਜੀ, ਜ਼ਰੂਰ ਬਣਾ ਲੈਂਦੇ ਹਾਂ।
ਠੀਕ ਹੈ। ਚਲੋ ਫਿਰ ਆਪਾਂ, ਹੇਮਕੁੰਟ ਸਾਹਿਬ ਵੱਲ ਚੱਲਦੇ ਹਾਂ।
ਹਾਂਜੀ। ਇੱਧਰ ਆ ਵਾਲਾ ਟਾਈਮ ਹੈ ਨਾ ਯਾਤਰਾ ਕਰਨਾ ਬਹੁਤ ਹੀ ਜ਼ਿਆਦਾ ਵਧੀਆ।
ਬਹੁਤ ਵਧੀਆ ਟਾਈਮ ਆ ਉੱਥੋਂ ਦੀ, ਵੈਦਰ ਵੀ ਬਹੁਤ ਵਧੀਆ ਅਤੇ ਹੈ ਨਾ।
ਜੁਲਾਈ ਵਿੱਚ ਵੀ ਉੱਥੇ ਇਨ ਮਾਈਨਸ 'ਚ ਟੈਂਪਰੇਚਰ ਹੁੰਦਾ ਬਹੁਤ ਹੀ ਜ਼ਿਆਦਾ ਵਧੀਆ ਵਿਜ਼ਿਟ ਕਰ ਸਕਦੇ ਹਾਂ ਉੱਥੇ ਆਪਾਂ।
ਚਲੋ ਫਿਰ ਆਪਾਂ ਹੁਣ। ਹੇਮਕੋਟ ਸਾਹਿਬ ਵੱਲ, ਟਰੈਵਲ ਕਰਕੇ ਆਵਾਂਗੇ ਅਤੇ ਵਧੀਆ ਹੁੰਦਾ। ਉੱਧਰ ਫਿਰ ਰਿਸ਼ੀਕੇਸ਼। ਹੈ ਨਾ। ਉੱਧਰ ਰਿਸ਼ੀਕੇਸ਼ ਆ ਜਿਵੇਂ ਕਿ, ਹੋਰ ਵੀ ਆਪਾਂ ਬਹੁਤ ਕਾਫੀ ਜਗ੍ਹਾ 'ਤੇ ਕਰ ਸਕਦੇ ਹਾਂ ਜਿਵੇਂ ਕਿ।
ਹਾਂਜੀ।
ਰਿਸ਼ੀਕੇਸ਼, ਕੇਦਾਰਨਾਥ ਉਤਰਾਖੰਡ 'ਚ ਹੀ ਆ।
ਹਾਂਜੀ।
ਚਲੋ ਫਿਰ, ਕਰਦੇ ਹਾਂ ਪਲੈਨਿੰਗ।
ਹਾਂਜੀ ਬਣਾ ਲਿਓ ਪਲੈਨ, ਦੱਸ ਦਿਓ ਫਿਰ, ਆਪਾਂ ਕੋਈ ਨੀ ਜਰੂਰ ਚੱਲਾਂਗੇ।
ਠੀਕ ਹੈ। ਏਹੀ ਮੰਥ ਚੱਲਾਂਗੇ ਫਿਰ ਤੁਸੀਂ ਦੱਸ ਦਿਓ ਤੁਸੀਂ ਕਿਸ ਦਿਨ ਫਰੀ ਹੋ।
ਹਾਂਜੀ। ਠੀਕ ਹੈ ਜ਼ਰੂਰ ਚੱਲਾਂਗੇ ਆਪਾਂ।
ਠੀਕ ਹੈ।
ਇੱਕ ਦੋ ਹੋ ਫਰੈਂਡਸ ਨੂੰ ਹੋਰ ਕਹਿ ਦਾਂਗੇ ਫਿਰ ਸਾਰੇ ਹੈ ਨਾ ਇਕੱਠੇ ਮਜ਼ਾ ਆਉਂਦਾ। ਹਾਂਜੀ। ਹੋਰ
ਹੋਰ ਬਸ ਸਹੀ ਹੈ।
ਫੈਮਲੀ ਕਿਵੇਂ ਆ?
ਫੈਮਲੀ ਵਧੀਆ ਬਸ।
ਠੀਕ ਹੈ ਹੁਣ ਨੀ ਫੈਮਿਲੀ ਨਾਲ ਗਈ ਕਿਤੇ ਉਹ ਕਹਿੰਦੇ ਨਹੀਂ ਜਾਣ ਲਈ।
ਉਹ ਬਸ ਹਜੇ ਤਾਂ ਕੰਮ 'ਚ ਵਿਜੀ ਨੇ ਅਤੇ ਬਾਅਦ ' ਜਦੋਂ ਫਰੀ ਹੋ ਗਏ ਅਸੀਂ ਕਹਿ ਰਹੇ ਸੀ ਨਾ ਕੇਰਲਾ ਵੱਲ ਦਾ ਟ੍ਰਿਪ ਕੱਢਣਾ ਏ ਹੁਣ।
ਏ ਹਾਂਜੀ। ਜ਼ਰੂਰ ਜਾਇਓ।
ਫੈਮਿਲੀ ਨਾਲ ਫਿਰ ਦੂਰ ਦਾ ਵਧੀਆ ਰਹੇਗਾ। ਕਾਫੀ ਟਾਈਮ ਲੱਗ ਜਾਂਦਾ ਜਾਣ ਨੂੰ। ਫਿਰ ਇਕੱਠੇ ਸਹੀ ਰਹਿੰਦੇ ਆ ਟ੍ਰਰੇਨ ਤੋਂ ਹੀ ਜਾਵਾਂਗੇ।
ਠੀਕ ਹੈ।
ਹਾਂਜੀ, ਉੱਥੇ ਜਾ ਕੇ ਤਾਂ ਹੋਟਲਸ ਵਗੈਰਾ ਹੁੰਦੇ। ਦੀ ਆ। ਅਤੇ ਬਾਕੀ, ਬੰਦਾ ਕਰ ਲਵੇਿਆ ਐਕਸਪਲੋਰ।
ਹਾਂਜੀ। ਇਹ ਤਾਂ ਹੈ ਘੁੰਮਣਾ ਚਾਹੀਦਾ ਹੈ। ਸਹੀ ਗੱਲ।
ਹਾਂਜੀ।
ਹੋਰ
ਬਸ ਵਧੀਆ, ਤੁਸੀਂ ਦੱਸੋ? ਕੋਈ ਐਕਸਪੀਰੀਅੰਸ।
ਬਸ ਵੈਸੇ ਮੇਰਾ ਤੋਂ ਮੈਨੂੰ ਬਹੁਤ ਜ਼ਿਆਦਾ ਪਸੰਦ ਐ ਟ੍ਰੈਵਲ ਕਰਨਾ ਤੇ ਮੈਨੂੰ ਏਦਾਂ ਹੁੰਦਾ ਮੈਂ ਹਰ ਨਵੀਂ ਜਗ੍ਹਾ ਤੇ ਜਾਵਾਂ ਟਰੈਵਲ। ਕਰਾਂ ਮੈਨੂੰ ਬਹੁਤ ਵਧੀਆ ਲੱਗਦਾ ਐ ਕਈ ਵਾਰ ਫੈਮਿਲੀ ਦੇ ਨਾਲ ਜਾਣੇ ਆ ਕਈ ਵਾਰ ਫਰੈਂਡਸ ਦੇ ਨਾਲ ਜਾਣੇ ਆ ਬਹੁਤ ਵਧੀਆ ਐਕਸਪੀਰੀਅੰਸ ਰਹਿੰਦਾ ਏ।
ਚਲੋ ਵਧੀਆ ਗੱਲ ਐ।
ਹਾਂਜੀ। ਹੋਰ ਤੁਸੀਂ ਦੱਸੋ?
ਬਸ ਵਧੀਆ।
ਕੁਛ ਨਵੀਂ ਚੀਜ਼ ਸਿੱਖੀ ਹੋਵੇ ਟਰੈਵਲ ਤੋਂ
ਇਹੀ ਕਿ ਹਨਾ ਆਪਾਂ ਆਪਣੀ ਲਾਈਫ ਦੇ ਨਾਲੋਂ ਕਈ ਲੋਕਾਂ ਦੀ ਲਾਈਫ ਕਿਵੇਂ ਹੁੰਦੀ ਆ ਹਨਾਂ। ਇਨਵਾਇਰਮੈਂਟ ਕਿਵੇਂ ਹੁੰਦਾ ਕਲਾਈਮੇਟ ਦਾ ਚੇਂਜ ਹੁੰਦਾ। ਆਪਾਂ ਨੂੰ ਜ਼ਰੂਰ ਵਿਜ਼ਿਟ ਕਰਨਾ ਚਾਹੀਦਾ ਆਪਾਂ ਨੂੰ ਨੌਲੇਜ ਇਨਹਾਂਸ ਹੁੰਦੀ ਆ। ਤੇ ਆਪਾਂ ਥੋੜ੍ਹਾ ਜਾ ਨਾ ਥੋੜ੍ਹਾ ਜਾ ਆਪਣਾ ਮਾਇੰਡ ਬਿੱਗ ਬਣਦਾ।
ਹਾਂਜੀ ਏ ਤੋਂ ਹੈ।
ਹਾਂਜੀ।
ਹੋਰ,
ਲੋਕਾਂ ਦੀ ਮੈਨੂੰ ਤਾਂ ਬਹੁਤ ਵਧੀਆ ਲੱਗਦਾ ਟਰਡੀਸ਼ਨ ਦੇਖਣਾ ਉਹਨਾਂ ਦੇ ਕਸਟਮਸ ਉਹਨਾਂ ਦੇ ਲੋਕ ਉਹਨਾਂ ਦੇ ਬਰੀਫਸ ਦੇਖਣਾ ਤੇ ਏਦਾਂ ਬਹੁਤ ਵਧੀਆ ਲੱਗਦਾ। ਜਦੋਂ ਅਸੀਂ ਸ਼ਿਮਲਾ ਨੀ ਸੀ ਟ੍ਰਿਪ ਵੱਲ ਗਏ ਉਦੋਂ ਹਨਾ ਓ ਗਾਉ 'ਚ ਇੱਕ ਇੱਕ ਮੈਰਿਜ ਹੋਈ ਜਾਂਦੀ ਸੀ। ਤੇ ਅਸੀਂ ਮਤਲਬ ਉਹ ਵੀ ਦੇਖੀ ਓਨਾਂ ਨੀ ਮਤਲਬ ਦੇਖ ਲਈ ਸੀ ਵੀ ਕਿੱਦਾਂ ਹੁੰਦਾ ਏ। ਤੇ ਉਹਨਾਂ ਦੇ ਮੈਨੂੰ ਬਿਲੀਫਸ ਜਿੱਦਾਂ ਦੇ ਉਹਨਾਂ ਦੇ ਰਿਚੁਅਲਸ ਆ। ਓ ਮੈਨੂੰ ਬੜਾ ਵਧੀਆ ਲੱਗਾ ਵੀ ਉਹ ਕਿੱਦਾਂ ਕਰਦੇ ਆ ਇੱਕ ਉਹਨਾਂ ਦੇ ਮਤਲਬ ਵੈਡਿੰਗ ਦਾ ਕਿ ਕੀ ਰੂਲਸ ਰੈਗੂਲੇਸ਼ਨਸ ਕਿੱਦਾਂ ਨੇ ਹਨਾ।
ਹਾਂਜੀ ਏ ਤੋਂ ਹੈ।
ਹਾਂਜੀ, ਓ ਇੱਕ ਲੱਕੀ ਲਈ ਸਾਨੂੰ ਅਸੀਂ ਉਸੇ ਟਾਈਮ ਤੇ ਗਏ। ਜਦੋਂ ਅਸੀਂ ਉਹ ਗਾਉਂ ਵਿੱਚ ਲੋਕਾਂ ਨਾਲ ਕਰਨ ਨੀ ਸੀ ਗਏ ਵੀ ਗੱਲਬਾਤ ਪਤਾ ਲੱਗਦਾ ਵੀ ਹਨਾ। ਉਦੋਂ ਹੀ ਹੋਈ ਜਾਂਦੀ ਸੀ ਜ਼ਿਆਦਾ ਟਾਈਮ ਤਾਂ ਨੀ ਰੁਕੇ ਘੰਟਾ ਕੁ ਰੁਕੇ ਸੀਗੇ ਤੇ ਉਹਨਾਂ ਨੇ ਵੀ। ਵਧੀਆ ਸਾਨੂੰ ਖਾਣੇ ਤੇ ਪੁੱਛਿਆ ਠੀਕ ਆ ਬਿਠਾਇਆ ਤੇ ਅਸੀਂ ਫਿਰ ਘੰਟਾ ਕ ਰੁਕ ਕੇ ਆ ਗਏ ਸੀ ਉਹਨਾਂ ਨੂੰ ਬਲੈੱਸ-
ਹਾਂਜੀ ਠੀਕ ਐ।
ਹਾਂਜੀ।
ਚਲੋ ਠੀਕ ਐ ਜੀ।
ਚਲੋ ਠੀਕ ਐ।
ਓਕੇ ਜੀ।